ਹੈਲੋ ਸਤਿ ਸ੍ਰੀ ਅਕਾਲ ਚਾਚੀ ਜੀ। ਹੋਰ ਕੀ ਕਰ ਰਹੇ ਸੀ।
ਮੈਂ ਬੈਠੀ ਹੋਈ ਹ ਨਾਸ਼ਤਾ ਵਗੈਰਾ ਕਾਰਕੇ।
ਅੱਛਾ ਹੋਰ ਕੀ ਕਰ ਲਿਆ ਨਾਸ਼ਤੇ ਚ
ਹਮ।
ਕੀ ਬਣਾਇਆ ਨਾਸ਼ਤੇ ਚ
ਨਾਸ਼ਤੇ ਸਿਰ ਅੱਜ ਮੈਂ ਬਣਾਇਆ ਤੁਹਾਡਾ ਕੀ ਆਲੂ ਦੇ ਪਰਾਂਠੇ। ਹੋਰ ਤੁਹਾਡਾ ਨਾਲ ਰਹਿਤਾ।
ਹਮ।
ਖਿਰੇ ਦਾ ਰਾਇਤਾ ਬਣਾਇਆ। ਉਹ ਸਾਡੇ ਇੱਕ ਸਾਹਮਣੇ ਗੁਆਂਢੀ ਆਈਅ ਔ ਵੀ ਤੇ ਉਹ ਕਹਿ ਰਹੀ ਸੀਗੀ, ਤੁਸੀਂ ਇੱਕ ਵਾਰੀ ਮੈਨ ਉਹਨੂੰ ਖਵਾਇਆ ਸੀ ਆਲੂ ਦੇ ਪਰਠੇ ਤੇ ਉਹ ਕਹਿੰਦੀ ਬਹੁਤ ਵਧੀਆ। ਬੜਾਇਆ ਸੀ। ਭਰਜਾਈ ਤੁਸੀਂ ਤੇ ਮੈਨੂੰ ਖਵਾਇਓ ਤੇ ਮੈਂ ਕਿਹਾ ਚਲੋ ਠੀਕ ਹੈ, ਬਣਾਉਦੀ ਆ।
ਹਾਂ ਨਹੀਂ ਤੁਸੀਂ ਤੇ ਵਧੀਆ ਬਣਾਉਂਦੇ ਆਲੂ ਪਰੌਂਠੇ ਕਿਸ ਤਰ੍ਹਾਂ ਬਣਾਉਂਦੇ ਦੱਸਿਓ ਮੈਂ ਵੀ ਫਿਰ ਬਣਾਉਗੀ ਤੇ ਰਹੀ ਨਹੀਂ ਤਾਂ ਕਿਤੇ ਆਉਂਦੇ ਆ ਤਾਂ ਹੀ ਬਣਦੇ ਆ। ਹਾਂ ਨਹੀਂ ਤਾਂ ਤੁਸੀਂ ਆਉਂਦੇ ਹੋ ਤਾਂ ਹੀ ਬਣਾਉਦੇ ਦੇ ਉਸ ਤਰ੍ਹਾਂ ਤੇ ਅਸੀ ਜਿਸ ਤਰ੍ਹਾਂ ਬਣਾਉਂਦੇ ਉੱਥੋਂ ਹੀ ਖਾਲੇ।
ਹਾਂਜੀ, ਹਾਂਜੀ ਠੀਕ ਆਉਂਗੀ ਤੁੂੰ ਦੱਸੂਗੀ ਦੱਸ ਦਿੰਨੀ ਆ ਮੈਂ ਤਾਂ ਆਊਗੀ ਮੈਂ ਬਣਾ ਦੂੰਗੀ।
ਹਾਂ ਹੁਣ ਮੈਂ ਟਰਾਈ ਕਰੂੰਗੀ ਦੱਸ ਸੋਗੇ ਤੇ ਕਿਸ ਤਰ੍ਹਾਂ ਬਣਾਉਂਦੇ ਹੋ।
ਹੂੰ।
ਹੂੰ ਹੋਰ ਕੀ ਕੀ ਪਾਉਂਦੇ ਹੋ ਵਿੱਚ ਆਲੂਆਂ ਦੇ।
ਆਲੂ, ਚ ਮੈਂ ਉਹੀ ਪਿਆਜ ਪਾ ਹਾਂਜੀ ਮੈਂ ਪਿਆਜ ਪਾਉਂਦੀ ਹਾਂ ਤੇ ਮੈਂ ਮਤਲਬ ਜੀਰੇ। ਇਹ ਨੂੰ ਮਤਲਬ ਤੁਰੰਤ ਪੁੱਜ ਕੇ ਉਹਨੂੰ ਪੀਸ ਕੇ ਚੰਗੀ ਤਰ੍ਹਾਂ। ਮਤਲਬ ਉਹ ਪਾ ਕੇ ਹਾਂ ਉਹ ਮੇਨ ਫਲੇਵਰ ਤਾਂ ਉਹੀ ਆ। ਉਹਦੇ ਬਾਅਦ ਨਮਕ, ਮਿਰਚੀ। ਆ ਥੋੜੀ ਜਿਹੀ ਕਾਲਾ ਲੂਣ ਪਾ ਦੋ ਉਹਦੇ ਬਾਅਦ ਫੇਰ ਧਨੀਆ ਪੱਤੇ। ਧਨੀਆ ਪੱਤੇ ਨੂੰ ਪਾਕੇ। ਵਿੱਚ ਅਦਰਕ ਦੀ ਕ੍ਰਸ਼ ਧਨੀਆ ਪਾ ਦੇਣਾ ਥੋੜਾ ਜਿਹਾ।
ਅੱਛਾ ਅੱਛਾ ਅਦਰਕ ਵੀ ਪਾਉਣਾ ਹੈ।
ਵਿੱਚ ਜੀਰਾ ਜੁਰਾ ਪਾ ਕੇ ਉਹਨੂੰ ਕਰਸ ਕਰਦੋ। ਹਾਂ ਵਧੀਆ ਜੀ ਵਧੀਆ ਤੁਸੀਂ ਸੁਣਾਓ।
ਹੂੰ ਹਾਂਜੀ ਅੱਛਾ। ਨਹੀ ਵਧੀਆ ਤੇ ਰਾਇਤਾ 'ਚ ਕਿ ਬੂੰਦੀ ਪਾ ਕੇ ਪਾਇਆ ਸੀ ਕਿ ਇਸ ਤਰ੍ਹਾਂ ਹੀ ਮਤਲਬ।
ਨਹੀਂ ਨਹੀਂ ਮੈਂ ਉਹਦਾ ਬਣਾਇਆ ਸੀ ਅੱਜ ਕੀ ਕਹਿੰਦੇ ਉਹਨੂੰ ਲੌਕੀ ਦਾ।
ਅੱਛਾ ਲੌਕੀ ਦਾ ਰਾਇਤਾ ਪਾਇਆ।
ਹਾਂ ਲੌਕੀ ਨੂੰ ਵੀ ਥੋੜਾ ਕਰੈਸ਼ ਕਰਕੇ ਹਲਕਾ ਜਿਹਾ ਅਹ। ਹਲਕਾ ਜਿਹਾ ਉਹਨੂੰ ਬੁਆਇਲ ਕਰਕੇ। ਬਣਾ ਕੇ ਨਾ ਆਲੂ ਉਹ 'ਚ ਨਾ ਕੇ ਨਾ ਦਹੀਂ 'ਚ। ਉਸ 'ਚ ਨਮਕ, ਮਿਰਚ ਵਗੈਰਾ ਪਾ ਲੋ ਹੂੰ ਇਸ ਕਰਕੇ ਬਣਾਉ ਕਿ ਫੇਰ। ਵਧੀਆ ਲੱਗਦਾ ਨਾ ਫਿਰ ਇੱਕ ਚੀਜ਼ ਖਾਈ ਜਾਓ ਤੇ ਮਨ ਨੀ ਕਰਦਾ।
ਹੂੰ ਹੋਰ ਤੁਸੀਂ ਆਉਣਾ ਨੀ ਘਰੇ ਆਇਓ ਘਰੇ। ਬਹੁਤ ਚਿਰ ਹੋ ਗਿਆ ਆਏ ਵੀ ਨੀ ਤੁਸੀਂ ਹੂੰ। ਹੂੰ ਹੂੰ ਹਾਂਜੀ।
ਹਾਂਜੀ ਹਾਂਜੀ ਸਭ ਵਧੀਆ।
ਹੂੰ। ਠੀਕ ਰਹਿੰਦੇ ਹੁਣ ਤੁਹਾਡੇ ਕਹਿੰਦੇ ਹੁੰਦੇ ਨਾ ਪੈਰ ਪੀੜ ਹੁੰਦਾ ਠੀਕ ਹੈ ਹੁਣ ਤੁਹਾਡਾ।
ਹਾਂਜੀ ਹੁਣ ਠੀਕ ਹੈ ਜੀ। ਦਵਾਈ ਲੈਣੀ ਆ ਹੁਣ ਠੀਕ ਹੈ ਚਲੋ ਵਾਹਿਗੁਰੂ ਨੇ।
ਚਲੋ ਵਧੀਆ ਹੀ ਚਾਹੀਦਾ ਘੁੰਮਦੇ ਫਿਰਦੇ ਰਹੋ ਇੰਨਾ ਹੀ ਬਹੁਤ ਹੁੰਦਾ ਵਾ। ਤੁਰਦੇ ਫਿਰਦੇ ਰਹੋ ਘੁੰਮਦੇ ਰਹੋ ਇੱਧਰ ਉੱਧਰ।
ਹੂੰ।
ਹਾਂਜੀ। ਮੇਰਾ ਤਾਂ ਹੁਣ ਮੈਂ ਵੀ ਤੇ ਇਸ ਤਰ੍ਹਾਂ ਥੋੜਾ ਥੋੜਾ ਟਹਿਲ ਲਵਾਂ ਘੁੰਮ ਲਵਾਂ ਪਤਾ ਨਹੀਂ ਆ ਚੁੱਕਨੇ 'ਚ ਦਰਦ ਹੋਣ ਲੱਗ ਜਾਂਦਾ। ਹੁੰਦੀ ਹੈ। ਜ਼ਿਆਦਾ ਤੁਰ ਲਵਾਂ ਤੇ ਹੂੰ। ਨਹੀਂ ਦਿਖਾਇਆ ਨਹੀਂ ਮੈਂ ਕਿਹਾ ਕਿ ਚਲੋ। ਇਸ ਤਰ੍ਹਾਂ ਹੀ ਕੀ ਪਤਾ ਹੁੰਦਾ ਹੋਉ ਗਾ ਸੋਚਦੀ ਆ ਕਿ ਸਵੇਰੇ ਉੱਠ ਕੇ ਟਹਿਲਣ ਜਾਇਆ ਕਰਾਂਗੇ ਪਰ ਹੁੰਦਾ ਹੀ ਨਹੀਂ ਆ ਜਾਣਾ ਜਾਣਾ। ਕਰਦੇ ਰਹਿ ਜਾਈਦਾ ਜਾਈ ਨਹੀਂ ਪਾਉਂਦੇ।
ਹੂੰ।
ਉਹੀ ਕੋਈ ਸਾਥ ਵੀ ਹੋਵੇ ਤੇ ਫੇਰ ਚੱਲ ਜਾਏਗਾ। ਤੇ ਸਾਥ ਹੁੰਦਾ ਵੀ ਆ ਤੇ ਫਿਰ ਸੌਣ ਦੇ ਮਾਰੇ ਉੱਥੇ। ਉੱਠਣ ਦੇ ਮਾਰੇ ਰਹਿ ਜਾਈਦਾ ਹਾਂ। ਹਾਂਜੀ ਉਹੀ ਨਾ ਸਵੇਰੇ ਉੱਠਣ ਦਾ ਫੇਰ ਜੀਅ ਨੀ ਕਰਦਾ। ਸੋਚਦੇ ਕਿ ਚਲ ਥੋੜਾ ਹੋਰ ਸੌਈਏ ਫਿਰ ਤਾਂ ਉੱਠਣਾ ਹੀ ਹੈ। ਹੂੰ।
ਹੂੰ।
ਕੱਲ ਕਲਾਉਣਾ ਹੁੰਦਾ ਵਾ ਹੂੰ। ਹੋਰ ਸੁਣਾਓ ਤੁਸੀਂ ਘਰ 'ਚ ਠੀਕ ਹੈ ਸਾਰੇ।
ਹੂੰ। ਹਾਂਜੀ ਹਾਂਜੀ ਸਭ ਵਧੀਆ।
ਹੂੰ, ਹੂੰ ਅੱਸ਼ਾ- ਮੈ ਬਸ ਕੋਛ ਨੀ ਬੈਠੀ ਆਂ ਵੇਲੀ ਹੁਨੇ ਕੰਮ ਮੁਮ ਖਤਮ ਹੋ ਗੇਆ ਵਾ ਹਾਂਜੀ, ਸਵੇਰੇ ਓਠ ਕੇ ਝਾੜੂ ਪੌਚਾ ਲਾ ਲਿਆ ਫੇਰ ਨਾ ਤੋ ਕੇ ਪਾਠ ਕਰਨਾ ਹੀ ਕਿ ਕੀਤਾ ਨੀ ਫੋਨ ਚ ਈ ਸੁਣ ਲਿਆ ਮੈਂ ਪਿੱਛੇ ਪਿੱਛੇ ਤਾਂ ਸੁਣ ਹੁਤੇ ਥੋੜਾ ਬਹੁਤ ਕਰ ਲਿਆ ਤੇ ਹੂੰ ਹੂੰ ਓਹੀ ਫੇਰ ਹੁਣੇ ਰੋ ਨਾਸਤਾ ਵਸਤਾ ਕਰਕੇ ਬੈਠੇ ਸੀ ਤੇ ਮੈਂ ਚਲ ਗੱਲ ਕਰਦੇ ਅ ਫਿਰ ਤਾਡੇ ਨਾਂ ਹੂੰ ਮੌਸਮ ਦਾ ਕਿ ਜ ਤਰ੍ਹਾਂ ਮੌਸਮ ਫਿਰ ਚੇਂਜ ਹੋਈ ਜਾਨਂਡੇ ਸਵੇਰੇ ਤਾਂ ਧੁੱਪ ਨਿਕਲੀ ਹੋਈ ਸੀ ਸਾਡੇ ਇੱਥੇ ਹੁਨ ਬਦਲ ਬਨੀ ਜਾਂਦੇ
ਹਮ ਹਮ
ਕਤਲ ਹੋਈ ਜਾ ਰੇਆ
ਹੋਰ ਕੀ ਕੀਤਾ ਕੀ ਖਾਇਆ ਨਾਸ਼ਤਾ ਚ
ਅਸੀਂ ਰਾਤ ਦੀ ਓ ਸਬਜ਼ੀ ਹੈਗੀ ਸੀ ਆਲੂ ਬੁਰਬੱਟੀ ਦੀ ਨਾਲ ਪਰੌਂਠੇ ਬਨਾ ਲੇ
ਹ
ਜਾਣ ਚ ਤੁ ਕੀ ਸਵੇਰੇ, ਰਾਤ ਦੀ ਤਰ੍ਹਾਂ ਰਹਿ ਜਾਂਦੀ ਸਬਜ਼ੀ ਤੇ ਫੇਰ ਓਸੀ ਨੂੰ ਹੀ ਖਾ ਲਿਦਾ ਨਹੀਂ ਤੇ ਫਿਰ ਬਨਾ ਲੈਂਦੇ ਕੁਛ ਚਟਨੀ ਵਗੈਰਾ ਜਾਂ ਕੁਛ
ਸਾਡੇ ਗ ਗੁਵਆਂਢੀਆਂ ਨੇ ਕਿ ਤਰ੍ਹਾਂ ਪੂਰਾ ਘਰ ਦਾ ਲਾਂਝ ਪੂਰਾ ਬੈ ਨ ਪੈਂਦੀ
ਉਹ ਤਾਂ ਕਿਤੇ ਕਿਤੇ ਥੋੜਾ ਥੋੜਾ ਸ਼ੇਡ ਬਹੁਤ ਚੰਗਾ ਲੱਗਦਾ ਪੂਰਾ ਇੱਕੋ ਈ ਕਲਰ ਦਾ ਉਨਾਂ ਨੇ ਕਰਤਾ ਡਾਰਕ ਤੇ ਲਾਈਟ ਬੈਗਂਨੀ ਹੈਂ। ਹਾਂ ਤੇ ਖਰ ਬਣਾ ਦਿੰਦੇ ਆ ਸਹੀ ਹੈ। ਹਾਂ ਉਈ ਨੇ ਹਾਂ ਸੁਣਾਓ ਤੁਸੀ ਓ ਤੁਸੀਂ ਇੱਧਰ ਜਾਂਦੇ ਹੋ ਕੀ ਓ ਦਾ ਇੱਕ ਮੋਲ ਜਾ ਖੁੱਲਿਆ ਹੋਆ ਵਾ ਡਿਸਕਾਊਂਟ ਵੀ ਲਗਾਉਂਦੇ ਹੁੰਦੇ ਆ
ਅੱਛਾ ਮੈਂ ਓਈ ਸੁਣਿਆ ਕਹਿੰਦੇ ਕਈ ਲੋਕ ਕਹਿੰਦੇ ਆ ਕਿ ਪੁਰਾਣਾ ਮਾਲ ਕੱਢ ਦੇਂਦੇ ਆ
ਨਹੀਂ ਵਧੀਆ ਰਹਿੰਦਾ ਏਦਾਂ ਵਧੀਆ ਰਹਿੰਦੇ
ਹਾਂ ਕੋਈ ਮੈਨੂੰ ਕਹੇ ਕੇ ਇੱਕ ਇੱਕ ਗੱਲ ਕਰਨ ਦੀ ਸੀ ਬੂਟੀ ਕਹਿੰਦੀ ਕਿ ਮਤਲਬ ਕੋਈ ਕੋਈ ਵੱਲੋਂ ਚੰਗੇ ਵਿੱਚ ਫਰੈਸ਼ ਵਾਲੇ ਵਿੱਚ ਥੋੜਾ ਯੂਜ ਵਾਲਾ ਵੀ ਪਾ ਦਿੰਦੇ ਨੇ
ਤਾਂ ਕਰਕੇ ਸਸ
ਮੈਂ ਤੇ ਮੈ ਕਿਹਾਈ ਸੀ ਸਬਜ਼ੀਆਂ ਵਗੈਰਾ ਵਧੀਆ ਸੀ
ਹਾਂਜੀ ਹਾਂ ਵੇਖ ਕੇ ਲਓ ਤੇ ਵੇਖਣ ਚ ਤਾਂ ਪਤਾ ਚੱਲ ਹੀ ਜਾਂਦਾ ਕੱਪੜਾ ਕਿਹੜਾ ਪਾਇਆ ਤੇ ਕਿਹੜਾ ਇਹ ਆ ਅੱਗੇ ਅਸੀਂ ਲਓ ਨਾ ਐ ਸੰਡੇ ਬਾਜ਼ਾਰ ਲੱਗਦਾ ਹੁੰਦਾ ਇੱਥੇ ਉੱਥੇ ਗਏ ਤੇ ਉੱਥੇ ਪੰਜਾਹ ਪੰਜਾਹ ਦੇ ਸੋਪ ਦੇਡੇੰ ਪੰਜਾਹ ਪੰਜਾਹ ਦੀਆਂ ਉਹ ਉਹ ਮੈਨੂੰ ਲੱਗਦਾ ਯੂਜ ਵਾਲੇ ਲੱਗਦਾ
ਹਾਂ ਉਹ ਤਾਂ ਹੈ ਨਾਂ ਤਾਂ ਪਤਾ ਵੀ ਨਹੀਂ ਕੁਛ ਲੇਕਿਨ ਇੱਧਰ ਕੱਪੜਾ ਵਧੀਆ ਰਹਿੰਦਾ ਮੈਂ ਏਦਾਂ ਬਜ਼ਾਰ ਦਾ ਨੀ ਦੱਸ ਸਕਦੀ। ਕਹਿੰਦੇ ਕਿ ਬਾਹਰੋ ਵੀ ਲਿਆ ਲੈ ਕੇ ਵਾਸ਼ ਕਰਕੇ ਵੇਚਦੇ ਆ। ਉਹ ਵੇਖਣ ਕੀ ਪਤਾ ਲੱਗ ਜਾਂਦਾ ਨਾ ਇੱਕ ਕੱਪੜਾ ਯੂਜ ਵਾਲਾ ਇੱਕ ਬਿਨਾ ਯੂਜ ਵਾਲਾ ਦੇਖ ਤੇ
ਹਾਂਜੀ, ਹਾਂਜੀ, ਹਾਂਜੀ ਵਹੀ ਨਾ ਵਹੀ ਤੇ ਮੈਂ ਵੇਖਿਆ ਇਹ ਕੱਤ ਵਿੱਚ ਠੀਕ ਦਿਖਣ ਡਿਆ ਸੀ ਵਿਚ ਲੇਕਿਨ ਨਾ ਕਿ ਕਿਸੇ ਦੀ ਡੋਰੀ ਕੱਟੀ ਹੋਈ ਸੀ ਕਿਤੇ ਬਟਨ ਨਹੀਂ ਸੀ ਖਾਲੀ ਤਰ੍ਹਾਂ ਜਿਸ ਤਰ੍ਹਾਂ ਇੱਕ ਕੋਟ ਦਾ ਸੀ ਕੋਟ ਦੇ ਬਟਨ ਕੱਟੇ ਹੋਏ ਸੀ ਉਹਨਾਂ ਨੇ
ਤੁਸੀਂ ਜਾਓ ਕਿਤੇ ਰੇਟ ਸੇਮ ਨਾਲ ਚਹਿਲਾਂ ਮੇਰੀ ਵੈਸੇ ਲੂੰਗੀ ਨਾ ਕ ਵ ਲੈ ਲਵਗੀ
ਹਾਂ। ਸੀਸੀਟੀਵੀ ਕੈਮਰਾ ਹੁਣ ਸਾਹਮਣੇ ਗਿਆ
ਠੀਕ ਤੁਹਾਡੀ ਮੰਮੀ ਠੀਕ ਹੈ।
ਹਾਂਜੀ ਠੀਕ ਹੈ ਮੰਮੀ ਨੂੰ ਪਹੁੰਚ ਗਏ ਆ ਘਰ ਆਪਣੇ ਉਹੀ ਹੁਣ ਸਫ਼ਾਈਆਂ ਵਫਾਈਆਂ ਚ ਲੱਗੇ ਹੋਏ ਆ। ਉਹ ਫਿਰ ਕਹਿੰਦੇ ਕਿਸ ਕਿਸੇ ਨੇ ਆਉਣਾ ਘਰੇ
ਉਹੀ ਹੁਣ ਸਫ਼ਾਈਆਂ ਚ ਲੱਗੀ ਹੋਈ ਆ ਮੰਮੀ ਮੈਂ ਉਹੀ ਕਹਿਣ ਮੈਂ ਕਿਹਾ ਥੋੜਾ ਥੋੜਾ ਕਰਕੇ ਹੀ ਕਰਨਾ ਫੇ ਥੋੜਾ ਬਹੁਤਾ ਹਨਾ ਕਿਉਂਕਿ ਥਕਾਵਟ ਵੀ ਆ ਸਫਰ ਦੀ ਰਹਿੰਦੀ ਹੋਈ ਜਾਂਦੀ ਆ ਘਰੇ ਕੁਛ ਨਾ ਕਰੋ ਬੈਠੇ ਬੈਠੇ ਥਕਾਵਟ ਹਾਂਜੀ ਬੈਠੇ ਬੈਠੇ ਤੁਹਾਡੀ ਥਕਾਵਟ ਕੋਈ ਗੱਲ ਨਹੀਂ ਤਾਂ ਪਰਮ ਪ ਚ ਕਿਤੇੇ ਜਾਵ ਹੋ ਤੇ
ਹਮ ਕੋਈ ਮੰਮੀ ਕਹਿੰਦੀ ਕਿ ਨਹੀਂ ਚਲੋ ਸਫਾਈਆਂ ਤੇ ਕਰਨੀਆਂ ਹੀ ਪੈਣੀਆਂ ਕਹਿੰਦੇ ਫਿਰ ਘਰ ਕਿਸੇ ਨਾ ਕਿਸੇ ਨਾਲ ਆ ਜਾਣਾ ਪਤਾ ਲੈਣ ਤੇ ਉਹੀ ਫੇਰ ਲੱਗੇ ਹੋਏ ਆ ਗਈ ਹੋਈ ਸੀ ਨਾ ਮੈਂ ਕੱਲ
ਏਦਾਂ ਵੀ ਕੰਮ ਸਟਾਰਟ ਹੋਇਆ ਸੀ ਘਰ ਬਣਨ ਦਾ ਪਿੰਡ ਪਿੰਡ ਥੋੜਾ ਹੋਇਆ ਤੇ ਖਿਲਾਇਆ ਪਿਆ ਹੀ
ਹਮ
ਰ ਲਾਇਆ ਸੀ ਕੰਮ ਕਰਨ ਵਾਸਤੇ ਮੈਂ ਕਿਹਾ ਜੀ ਨਾਲ ਕਰਾ ਦੀ ਕੰਮ
ਹਾਂ ਪਤਾ ਨੀ ਸਾਡੇ ਵੀ ਇਥੇ ਉਹ ਇੱਕ ਹੈਗਾ ਸੀਸੀ ਟੀਵੀ ਕੈਮਰਾ ਤਾਂ ਨੀ ਸਾਹਮਣੇ ਕੀ ਕਰਨ ਜਾਂਦੀ ਪਲਾਸਟਿਕ ਦੇ ਫੁੱਲ ਫੱਲ ਦੇਣ ਜਾਂਦੇ ਉਹ ਕੀ ਕਰਾਂ
ਹਾਂ
ਹਾਂ ਬੜੀ ਨਾ ਨਾ ਬਣੀ ਸਹੇਲੀ ਨੂੰ ਲੈ ਕੇ ਗਈ ਸੀ ਦੋਵੇਂ ਜਣੀਆਂ
ਬਿਨੰਦ
ਪਾਣੀ ਖੋਲਣ ਵਾਲਾ ਵੀ ਆ ਗਿਆ ਸਾਡਾ ਪਾਣੀ ਨ ਚਾਲੂ ਹੋਣ ਵਾਲਾ ਹੁਣ ਇਸ ਟਾਈਮ ਖੁੱਲਦਾ ਹੁੰਦਾ ਨਾ ਦਸ ਵਜੇ ਪਾਣੀ ਚਾਲੂ ਕਰਦੇ ਆ ਸਾਡੇ ਉੱਧਰ ਕਿਸ ਤਰ੍ਹਾਂ ਘਰ ਦਾ ਬੋਰ ਨਾ ਤਰ੍ਹਾਂ ਆਉਂਦਾ ਵਾ ਪਾਣੀ ਬਾਹਰੋਂ
ਹ ਆਦਾ ਵੀ ਆ ਤੇ ਨਾਲ ਬੋਰ ਬੋਰ ਵੀ ਆ ਸਾਡਾ
ਅੱਛਾ ਹਾਂ ਸਾਡਾ ਵੀ ਐਵੇਂ ਹੀ ਆ ਸਾਡਾ ਵੀ ਇਸ ਟਾਈਮ ਹੁਣੇ ਖੁੱਲਣ ਆਉਂਦਾ ਇੱਕ ਟਾਈਮ ਸਵੇਰੇ ਦਿੰਦੇ ਆ ਇੱਕ ਵਾਰੀ ਛੇ ਵਜੇ ਦਿੰਦੇ ਆ ਫਿਰ ਇੱਕ ਵਾਰੀ ਹੋਣਾ ਇੱਕ ਵਾਰੀ ਫਿਰ ਸ਼ਾਮ ਨੂੰ ਦਿੰਦੇ ਸੀ ਮੈਨੂੰ ਪਤਾ ਨੀ ਇੱਕ ਦੋ ਦਿਨ ਦਾ ਮੈਨੂੰ ਲੱਗਦਾ ਨਹੀਂ ਸੀ ਦੇਣ ਡੇ ਆ ਸ਼ਾਮ ਨੂੰ ਹੁਣ ਸ਼ਾਇਦ ਫਿਰ ਬੰਦ ਕੀਤਾ ਲੱਗਦਾ। ਸਾਡੇ ਕਿੰਨੇ ਟਾਈਮ ਹੁੰਦਾ।
ਨਾਲ ਪਾਣੀ ਦੇਦੇ
ਹਾਂਜੀ
ਪਾਣੀ ਦੇ ਵਿੱਚ ਲੋੜ ਬਹੁਤ ਪੈ ਜਾਂਦਾ ਸਾਡੇ ਜਿਹੜਾ
ਹਾਂ -ਹਾਂ ਉਹ ਤੇ ਆ ਗਰਮੀ 'ਚ ਲੱਗ ਹੀ ਜਾਂਦਾ ਵਾ ਗਰਮੀਆਂ 'ਚ ਤੇ ਹੂੰ। ਠੰਡ 'ਚ ਵੀ ਆ ਬੱਚਿਆਂ ਬੱਚਿਆਂ ਘਰ ਚੇ ਤਾਂ ਫਿਰ ਬਦੋ ਬਦੀ ਲੱਗਦਾ ਹੀ ਹੈ ਪਾਣੀ ਹੂੰ ਠੀਕ ਹੈ ਰੱਖਦੀ ਨਾ ਥੋੜਾ ਮੈਂ ਬਾਹਰ ਵੇਖਾਂ ਗੱਡੀਆਂ ਦੀਆਂ ਪਾਰ ਹੋਣ ਡੀਆ ਬਾਹਰੋਂ ਕਿਤੇ ਵੱਜ ਹੀ ਨਾ ਜਾਵੇ ਮਾਰੀ ਫਿਰ ਲਗਾਉਂਦੀ ਹਾਂਜੀ ਫਿਰ ਲਗਾਉਂਦੀ ਤੁਹਾਨੂੰ ਮੈਂ ਥੋੜਾ ਵੇਖ ਲਾਂ ਬਾਹਰ